ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਨੇ
ਵਧੀਆ ਤੁਸੀਂ ਦੱਸੋ
ਵਧੀਆ ਵਧੀਆ ਹੋਰ ਕੀ ਕਰ ਰਹੇ ਸੀ
ਬਸ ਕੁਛ ਨਹੀਂ ਮੈ ਨਾ ਸ਼ਾਮ ਦੇ ਟਾਈਮ ਛੱਤ ਤੇ ਆ ਜਾਂਦੀ ਆ ਥੋੜ੍ਹੀ ਹਵਾ ਲੈਣ
ਹਾਂਜੀ
ਮੈਂ ਕਿਹਾ ਸ਼ਾਮ ਦੇ ਟਾਈਮ ਮੈਂ ਥੋੜ੍ਹੀ ਆਪਣਾ ਟੈਰਿਸ ਤੇ ਆ ਜਾਂਦੀ ਹਾਂ
ਅੱਛਾ ਅੱਛਾ ਹਾਂ ਤੇ ਬਹੁਤ ਅਛੀ ਗੱਲ ਹੈ ਵੋਕ ਕਰਦੇਓ
ਕਿਉਂਕਿ ਪੂਰਾ ਦਿਨ ਫਿਰ ਪੂਰੀ ਗਰਮੀ ਹੁੰਦੀ ਹੈ ਤੇ ਉੱਪਰ ਆਇਆ ਹੀ ਨਹੀ ਜਾਂਦਾ
ਸਹੀ ਹੈ ਸ਼ਾਮ ਦੇ ਟਾਈਮ ਵੀ ਮੈਂ ਵੀ ਇਸ ਟਾਈਮ ਸ਼ਾਮ ਦੇ ਟਾਈਮ ਛਤ ਤੇ ਹੀ ਹੁੰਦੀ ਹਾਂ ਔਰ ਪੌਦਿਆਂ ਨੂੰ ਪਾਣੀ ਪਾ ਰਹੀ ਹੁੰਦੀ ਆ ਇਸ ਟਾਈਮ ਤੇ ਮੈਂ ਹੋਰ ਘਰ ਸਭ ਠੀਕ ਤੁਹਾਡੇ
ਘਰ ਸਬ ਠੀਕ, ਮੈਂ ਮੈਂ ਵੀ ਨਾ ਤੁਹਾਨੂੰ ਫੋਨ ਕਰਨ ਹੀ ਲੱਗੀ ਸੀ
ਅੱਛਾ ਅੱਛਾ ਕਿਉਂ ਕੀ ਹੋਇਆ
ਮੇਰੇ ਨਾ ਐਕਚੁਲੀ ਘਰ ਨਾ ਵਿਆਨ ਲੱਗਾ ਸੀ ਤੇ ਮੈਂ ਕੱਪੜੇ ਵਗੈਰਾ ਲੈਣੇ ਸੀ
ਅੱਛਾ ਅੱਛਾ
ਦੇ ਲਾਵਾਂ ਤੇ ਮੈਂ ਸੋਚਿਆ ਸੀ ਫੋਨ ਕਰਾਂ ਓਨੀ। ਉਨੇ 'ਚ ਤੁਹਾਡਾ ਆ ਗਿਆ ਹੈ।
ਅੱਛਾ ਅੱਛਾ ਅਹ ਕੱਪੜੇ ਤੁਸੀਂ ਲਹਿੰਗਾ ਵਗੈਰਾ ਲੈਣਾ ਹੈ। ਕੀ ਲੈਣਾ ਹੈ?
ਹਾਂਜੀ ਮੈਂ ਲਹਿੰਗਾ ਸੋਚਿਆ ਲਹਿੰਗਾ ਲਵਾਂਗੀ। ਤੇ ਨਾਲ ਡਰੈਸ ਡਰੈਸ ਵਗੈਰਾ ਲਵਾਂਗੀ। ਗੀ।
ਤੇ ਮਤਲਬ ਕਿਸ ਟਾਈਪ ਦੀ ਸੋਚੀਆ ਤੁਸੀਂ?
ਮੈਂ ਨਾ ਕੀ ਕਹਿੰਦੇ ਆ ਜੋ ਮੈਂ ਲਹਿੰਗਾ ਸੋਚਿਆ ਮੈਂ ਥੋੜਾ ਸੋਚਿਆ ਹੈ।ਅੱਜ ਕੱਲ ਜੋ ਚੱਲ ਨੀ ਰਿਹਾ ਕਿ ਕਹਿੰਦੇ ਆ ਸਲੀਵਲੈਸ ਵਾਲਾ ਉਹ ਜੋ। ਅਹ ਪੂਰਾ ਉੱਥੋਂ ਦੀ ਟੈਂਗ ਟੋਪ ਵੱਖਣ ਦਾ ਜੋ ਹੁੰਦਾ।
ਅੱਛਾ ਅੱਛਾ ਹਾਂ ਹਾਂ ਹਾਂ ਸਮਝ ਗਈ।
ਉਹ ਤਾਂ ਜੋ ਬਲਾਊਜ ਹੁੰਦਾਏ ਹਾਂ। ਸਲੀਵਲੈਸ ਬਲਾਊਜ਼ ਹੁੰਦਾ ਉਹ ਪਲੇਨ ਹੁੰਦਾ ਔਰ ਜੌ ਲਹਿੰਗਾ। ਹਾਂ ਜੋ ਲਹਿੰਗਾ ਹੁੰਦਾ ਹਾਂ। ਉਹਦੇ ਤੇ ਡਿਜ਼ਾਇਨ ਹੁੰਦਾ ਮਤਲਬ ਉਹ ਭਾਰੀ ਹੁੰਦਾ ਔਰ ਉੱਪਰ ਵਾਲਾ ਹਲਕਾ ਹੁੰਦਾ ਹੈ।
ਹਾਂ ਹਾਂ ਸਮਝ ਗਈ ਸਮਝ ਗਈ ਹਾਂ। ਉਹੀ ਚੱਲ ਰਹੇ ਨੇ ਅੱਜ ਕੱਲ੍ਹ ਤੇ ਤੁਸੀਂ? ਅਹ ਮੇਰੇ ਹਿਸਾਬ ਨਾਲ ਤੇ ਤੁਸੀਂ ਫਿਰ ਇਹਨੂੰ ਸੁਵਾ ਲਓ? ਕੱਪੜਾ ਲੈ ਆੳ ਹਾਂ ਤੁਸੀਂ ਅਹ। ਆਪਣੇ ਪਸੰਦ ਦੇ ਨਾ ਮਾਰਕੀਟ ਚੋਂ ਮਿਲਦੇ ਨਹੀਂ ਹੈ। ਔਰ ਅਗਰ ਮਿਲਦੇ ਵੀ ਹੈ ਤੇ ਬਹੁਤ ਐਕਸਪੈਂਸਿਵ ਮਿਲਦੇ ਨੇ। ਹਨਾ ਤੇ ਤੁਸੀਂ ਨਾ ਇਹ ਸਵਾਲੋ ਉੱਥੋਂ। ਕਿਉਂਕਿ ਹੁਣ ਤੁਹਾਨੂੰ ਪਤਾ ਹੀ ਹੁਣ ਇੱਥੇ ।
ਹੂੰ ਸਹੀ ਗੱਲ ਹੈ ਪਰ ਮੈਨੂੰ ਐ। ਨਾ ਕਿ ਅਗਰ ਮੈਂ ਕੱਪੜਾ ਖਰੀਦਾਂਗੀ ਲਾਈਨਿੰਗ ਖਰੀਦਾਂਗੀ ਔਰ ਫੇਰ ਮੈਂ ਜਾ ਕੇ ਸਵਾਵਾਂਗੀ ਤੇ ਮਹਿੰਗਾ ਪਏਗਾ।
ਨਹੀਂ ਕਿੰਨਾ ਕੁ ਮਹਿੰਗਾ ਪੈ ਜਾਏਗਾ ਇੱਕ ਸਵਾਈ ਤੇ ਦੇਣੀ ਆ ਨਾ।
ਸਵਾਈ ਸਵਾਈ ਤੇ ਦੋਗੇ ਪੂਰਾ ਕੱਪੜਾ। ਕੱਪੜਾ ਹਾਂ ਮਹਿੰਗਾ ਤੇ ਹੈ ਕੱਪੜਾ। ਪਰ ਲੇਕਿਨ ਤੁਸੀਂ ਅਗਰ ਲਾਓਗੇ ਵੀ ਤਾਂ‌। ਬਜ਼ਾਰੋਂ ਤੁਹਾਨੂੰ ਮੈਨੂੰ ਨੀ ਲੱਗਦਾ ਪਸੰਦ ਆ ਪਾਏਗਾ? ਕਿਉਂਕਿ ਸਾਡੇ ਜਿੱਥੇ ਅਸੀਂ ਰਹਿ ਰਹੇ ਹਾਂ।ਉੱਥੇ ਮਨ ਇੱਥੇ ਹੈ। ਨੀ ਵਰਾਇਟੀ ਤੁਹਾਨੂੰ ਪਤਾ ਹੀ ਹੈ?
ਹਾਂ ਸਾਡੇ। ਦੇਖ ਕੇ ਬਣਾਇਆ ਆ ਪਰ ਕੋਈ ਬਚਾ ਦੋ।
ਹਾਂ ਉਹੀ ਨਾ ਸਾਨੂੰ ਇੱਥੇ ਕਿੱਥੇ ਕੋਈ ਚੀਜ਼ ਮਿਲਦੀ ਹੈ। ਮੈਂ ਵੀ ਹੁਣ ਸਾਡੇ ਘਰ। ਘਰ ਵਿੱਚ ਜਿਵੇਂ ਵਿਆਹ ਵਿਹ ਨਿਕਲੇ ਨੇ ਮੈਂ ਸਾਰੀ ਡਰੈਸਿਸ ਸਵਾਈਆਂ ਸੀ। ਤੁਸੀਂ ਮੰਨੋਗੇ? ਕੋਈ ਡਰੈਸ ਲੱਗ ਰਹੀ ਸੀ ਐਵੇਂ ਦੀ ਕਿ ਮੈਂ ਸਵਾਈ ਦੀ ਹੈ।
ਮਤਲਬ ਸਾਰੀ ਤੇ ਰੇਡੀਮੇਡ ਹੀ ਲੱਗਦੀ ਆ ਸੀ। ਅੱਛੀਆਂ ਸੀ ਤੁਹਾਡੀਆਂ ਵੀ ਮੈਂ ਤਾਂ ਹੀ ਤੁਹਾਨੂੰ ਫੋਨ ਕੀਤਾ।
ਹਾਂ ਮੈਂ ਤਾਂ ਹੀ ਜ਼ਿਆਦਾ ਪ੍ਰੈਫਰ ਕਰਦੀ ਹਾਂ। ਕਿ ਮੈਂ ਸੁਆਹ ਲਵਾਂ। ਕਿਉਂਕਿ ਪੇਂਟਰਸ ਤੇ ਬਹੁਤ ਅੱਛੇ ਅੱਛੇ ਡਿਜ਼ਾਇਨਸ ਆਉਦੇ ਨੇ। ਉੱਥੋਂ ਦੀ ਦੇਖਦੀ ਰਹਿੰਦੀ ਹਾਂ। ਤੇ ਫੇਰ ਮੈਂ ਉੱਥੋਂ ਹੀ। ਆਪਣਾ ਦੇਖ ਲੈਂਦੇ ਹਾਂ ਕਿ ਹਾਂ ਮੈਨੂੰ ਇਹ ਸਵਾਣਾ ਹੈ ਤੇ ਐਜ ਇਟ ਇਜ਼ ਸਿਪ ਜਾਂਦਾ ਹੈ। ਬਜ਼ਾਰ ਜਾਓ ਖੱਜਲ ਖੁਆਰੀ ਹੋਣਾ ਤੇ ਫੇਰ ਉਹ ਨੀ ਹੋ ਪਾਉਂਦਾ ਮੇਰੇ ਤੋਂ।
ਮੈਂ ਤੇ ਬਸ। ਆਈ ਸੋਚ ਰਹੀ ਸੀ ਨਾਲ ਮੈਂ ਹੁਣ ਨਾ ਉਹ ਸੋਚਿਆ ਸੀ। ਸੂਟ ਸਵਾਉਣ ਦਾ।
ਅੱਛਾ ਅੱਛਾ।
ਅਹ ਸੂਟ ਅੱਜ ਕੱਲ ਚੱਲਦਾ ਨੀ ਪ ਅਸਲੀ। ਅਹ ਮੈਂ ਤੁਹਾਨੂੰ ਇਹ ਫੋਟੋ ਵੀ ਦੇਖ ਕੇ ਭੇਜਾਂਗੀ ਸੂਟ ਫੁਲ ਸਲੀਵ ਦਾ। ਤੇ ਨਾਲ ਜੋ ਉਹਦਾ ਪਿੱਛੇ ਬੈਕ ਹੁੰਦੀ ਹੈ।ਨਾ ਬੈਕ ਵਿੱਚ ਅ। ਪਿੱਛੇ ਬੈਕ ਚ ਕੱਪੜਾ ਨਾ ਲਗ ਕੇ ਛੋਟਾ ਜਿਹਾ ਨਾ ਉਹਦੇ 'ਚ।
ਸਮਝ ਗਈ ਸਮਝ ਸਮਝ ਗਈ ਹਾਂ ਥੋੜ੍ਹਾ ਬੈਕਲੈਸ ਹੁੰਦਾ ਹਾਂ ਤੇ ਤੁਸੀਂ ਉਹਦੇ। 'ਚ ਤੇ ਲਟਕਣ ਲਗਵਾਓਗੇ ਉਹਦੇ ਵਿੱਚ।
ਨਹੀਂ-ਨਹੀਂ ਲਟਕਣ ਲੁਟਕਣ ਕੁਛ ਨਹੀਂ ਬਸ ਉਹਦੇ ਚ ਥੋੜਾ ਕ੍ਰਿਸ ਕਰੋਸ ਕਰਕੇ ਨਾ ਕ ਕੱਪੜਾ ਉਹ ਲਗਵਾ ਲਾਂਗੀ ਧਾਗੇ ਵਾਕਣ ਦੇ ਉਹ ਸੋਹਣਾ ਲੱਗੇਗਾ ਤੇ ਮੈਨੂੰ ਸਮਝ ਨੀ ਆ ਰਿਹਾ ਕੌਣਸੇ ਕਲਰ ਦਾ ਲਵਾਂ ਇੱਕ ਤੇ ਔਰਂਜ ਕਲਰ ਮੈਂ ਸੋਚਿਆ ਔਰਂਜ ਕਲਰ ਦਾ ਲਵਾਂ
ਦੇਖੋ ਕਲਰ-ਕਲਰ ਤੁਸੀਂ ਨਹੀਂ ਓਰੇਂਜ ਕਲਰ ਨੀ ਅੱਛਾ ਅੱਛਾ ਲੱਗਦਾ ਬਾਕੀ ਕਲਰ ਤੇ ਦੇਖੋ ਅਸੀਂ ਮਾਰਕੀਟ ਜਾਵਾਂਗੇ ਤੇ ਸਾਨੂੰ ਕਲਰ ਵਰਾਇਟੀ ਤੇ ਉੱਥੇ ਵੀ ਬਹੁਤ ਮਿਲ ਜਾਏਗੀ ਉਹ ਤੇ ਉੱਥੇ ਹੀ ਡਿਸਾਈਡ ਹੋ ਜਾਂਦਾ ਹੈ ਕੀ ਕਲਰ ਕਿਹੜਾ
ਹਾਂਜੀ ਹਾਂਜੀ
ਕਲਰ ਤਾਂ ਉੱਥੇ ਵੀ ਡਿਸਾਈਡ ਹੋ ਜਾਂਦੇ ਨੇ ਮਾਰਕੀਟ ਵਿਚ ਵੀ ਕਿ ਕਿਹੜਾ ਲੈਣਾ ਹਾਂ ਹਾਂਜੀ ਹਾਂ ਤੇ ਅ ਔਰ ਮੈਂ ਤੁਸੀਂ ਹੋਰ ਕੁਛ ਨੀ ਸੋਚਿਆ ਮਤਲਬ ਤੁਸੀਂ ਇੱਕ ਹੀ ਫੰਕਸ਼ਨ ਅਟੈਂਡ ਕਰਨਾ ਹੈ ਬਹੁਤ ਸਾਰੇ
ਨਹੀਂ ਬਹੁਤ ਸਾਰੀ ਮਤਲਬ ਮੇਰੇ ਘਰ ਹੀ ਵੀ ਆਏ ਨਾ ਤੁਹਾਨੂੰ ਪਤਾ ਤੇ ਆ ਤੁਹਾਡੇ ਘਰ ਕਾਰਡ ਦੇਣ ਆਈ ਸੀ ਹੁਣੇ ਮੇਰੀ ਮੰਮਾ ਹੋਰੀ ਹਾਂਗੀ ਤੁਸੀਂ ਘਰ ਨ ਹੋਗੇ ਨਾ
ਅੱਛਾ ਅੱਛਾ ਹਾਂ ਹੋ ਸਕਦਾ ਹੈ
ਤੇ ਮੈਂ ਨਾ ਇਹ ਮਤਲਬ ਸਾਰੀ ਡਰੈਸਾਂ ਦੇਖਣੀਆਂ ਮੈਂ ਕਿ ਬਾਕੀ ਇਹ ਸੂਟ ਵਗੈਰਾ ਤੇ ਮੈਂ ਸੋਚਿਆ ਸੀ ਜਿਵੇਂ ਹਲਦੀ ਦਾ ਸੂਟ ਹੋ ਗਿਆ ਤੇ ਉਹ ਇੰਨਾ ਜ਼ਿਆਦਾ ਐਕਸਪੈਂਸਿਵ ਨਹੀ ਰਾਖਾ ਕਿਉਂਕਿ ਉਹ ਘਰ ਦਾ ਹੀ ਫੰਕਸ਼ਨ ਹੁੰਦਾ
ਹਾਂ ਅੱਛਾ ਅਹ ਜਿਹੜਾ ਅਹ ਤੁਸੀਂ ਮੰਨੋਗੇ, ਹਲਦੀ ਵਾਸਤੇ ਇੰਨੇ ਪਿਆਰੇ-ਪਿਆਰੇ ਆਊਟਫਿਟਸ ਆ ਰਹੇ ਨੇ ਇੰਨੇ ਪਿਆਰੇ-ਪਿਆਰੇ ਉਹ ਜਿਹੜਾ ਸ਼ੋਟ ਕੁੜਤੀ ਨੀ ਹੁੰਦੀ, ਅਨਾਰਕਲੀ ਵਾਕਣ ਦੀ ਸ਼ੋਟ ਕੁੜਤੀਆਂ ਹੈਗੀਆਂ ।ਔਰ ਥੱਲੇ ਸ਼ਰਾਰਾ ਹੁੰਦਾ ਹੈ ਉਹ ਬਹੁਤ ਪਿਆਰਾ ਟਰੈਂਡ ਚੱਲ ਰਿਹਾ।ਉਹਦਾ ਮੈਂ ਤੇ ਆਪ ਚਾਹ ਰਹੀ ਹਾਂ ਕੀ ਕੋਈ ਫੰਕਸ਼ਨ ਆਏ ਤੇ ਮੈਂ ਸੁਵਾਵਾ
ਇਹ ਗੱਲ ਸਹੀ ਹੈ।ਮੈਂ ਵੀ ਉਹ ਸੋਚਿਆ ਸੀ ਤੇ ਨਾਲ ਅੱਜ ਕੱਲ ਉਹ ਚੱਲਦੇ ਪਏ ਨਾ।ਮਤਲਬ ਮਹਿੰਦੀ ਵਹਿੰਦੀ ਵਾਸਤੇ ਹੈ ਸਭ ਵਾਸਤੇ ਤੇ ਇਹ ਕੁੜਤੀਆਂ ਹੀ ਸ਼ੋਰਟ ਕੁੜਤੀ ਤੀ ਪਜਾਮੇ ਵਾਲੇ ਇਹੀ ਅੱਛੇ ਲੱਗਦੇ ਆ
ਹਾਂ। ਉਹੀ ਨਾ ਸ਼ੋਰਟ ਕੁੁਰਤੇ ਆਜ ਕੱਲ ਜ਼ਿਆਦਾ ਚਲ ਰਹੇ ਨੇ ਓਰ ਏਕ ਓਦ੍ਹਾ ਅਫਗਾਨੀ ਸਲਵਾਰ
ਅਫਗਾਨੀ ਹਾਂ-ਹਾਂ ਹਾਂ ਬੜਾ ਟਰੈਂਡ ਚੱਲ ਰਿਹਾ ਹੈ ਬਾਕੀ ਹਾਂ ਫਾਰ ਮੈਂ ਤੇ ਸੋਚ ਰਹੀ ਹਾਂ ਕਿ ਕੀ ਕਹਿੰਦੇ ਆ ਅਗਰ ਤੁਸੀਂ ਫਰੀ ਹੋਗੇਏ ਤੁਸੀਂ ਮੇਰੇ ਨਾਲ ਚੱਲਣਾ ਕੱਪੜਾ ਦੇਖਣ ਬਾਕੀ ਕਿ ਸਾਰੀਆਂ ਤੇ ਮੈਂ ਸਵਾ ਨ ਸਕਦੀ ਨਾ
ਤੁਹਾਨੂੰ ਦੱਸ ਦਿ ਨਾ ਕਦੋਂ ਚੱਲਣਾ ਤੇ ਓਰ ਪਤਾ ਇੱਕ ਮੈਨੂੰ ਸ਼ੋਪ ਪਤਾ ਲੱਗੀ ਹੈ ਉੱਥੇ ਨਾ ਕੱ ਕੱਪੜਾ ਇੰਨਾ ਪਿਆਰਾ ਹੈਗਾ। ਤੁਹਾਨੂੰ ਹਰ ਟਾਈਪ ਦਾ ਕੱਪੜਾ ਮਿਲੇਗਾ ਜਿਹੜਾ ਉਹ ਵਾਲਾ ਕੱਪੜਾ ਨਹੀਂ ਚੱਲਦਾ ਪਿਆ ਅਹ ਮੋਤੀਆਂ ਮੋਤੀ ਮੋਤੀਆਂ ਵਾਲਾ ਅਹ ਜਿਵੇਂ ਉਹ ਜਿਹੜੀ ਬਾਂਦ ਵਾਲੀ ਸਾੜੀਆਂ ਚੱਲ ਰਹੀਆਂ ਨਾ
ਹਾਂਜੀ ਹਾਂਜੀ ਹ
ਉਹਦੇ ਉੱਤੇ ਅੱਜ ਕੱਲ ਜਿਹੜੇ ਸਿੰਪਲ ਹੁੰਦੀ ਹੈ।ਤੇ ਉਹਦਾ ਜੋ ਬਲਾਊਜ਼ ਦਾ ਕੱਪੜਾ ਹੁੰਦਾ ਨਾ ਉਹ ਇੰਨਾ ਪਿਆਰਾ ਪਿਆਰਾ ਕੱਪੜਾ ਆਇਆ ਨਾ ਉੱਥੇ ਮਨ ਕਰਦਾ ਸਾਰੇ ਲੈ ਲੋ।
ਹਾਂਜੀ। ਨਹੀਂ ਮੈਂ ਨਾ ਕੀਕਹਿੰਦੇ ਆ ਕੱਪੜਾ ਇੱਕ ਅੱਧੀ ਡਰੈਸ ਤੇ ਮੈਂ ਸਵਾਂਗੀ ਬਾਕੀ। ਹਰ ਤੋਂ ਮੈਂ ਨਹੀਂ ਸਵਾ ਸਕਦੀ ਤੇ ਮੈਂ ਰੇਡੀਮੇਡ ਵੀ ਇੱਕ ਵਾਰੀ ਝਾਤੀ ਮਾਰ ਆਵਾਂਗੇ ਨਾ ਕਿ ਕਿਵੇਂ ਸਮਾਨ ਏ, ਕਿਵੇਂ ਦੀ ਵਰਾਇਟੀ ਐ
ਹਾਂ ਹਾਂ ਹਾਂ ਦੇ
ਈਵੇਂ ਆ ਨਾ ਸਾਡੇ ਜੋ ਵਿਆਹ ਹੈਗਾ, ਉਹ ਵੀ ਨਾ ਡੈਸਟੀਨੇਸ਼ਨ ਵੈਡਿੰਗ ਏ।
ਅੱਛਾ ਅੱਛਾ ਡੈਸਟੀਨੇਸ਼ਨ ਵੈਡਿੰਗ ਹੈ। ਹਾਂ
ਆਪਣੇ ਸ਼ਹਿਰ ਵਿੱਚ ਹੀ ਹੋਏ ਤੇ ਅਗਰ ਕੁਛ ਰਹਿ ਗਿਆ ਤੇ ਅਸੀਂ ਲੈ ਸਕਦੇ ਹਾਂ। ਤੇ ਥੋੜਾ ਟਾਈਮ ਪਹਿਲੇ ਤੋਂ ਹੀ ਸੁਆਣਾ ਪੇਗਾ ਔਰ ਉੱਥੇ ਲੈ ਕੇ ਜਾਣਾ ਪੇਗਾ।
ਹਾਂ। ਫਿਰ ਤੁਹਾਨੂੰ ਜੂਲਰੀ ਵੀ
ਹਾਂਜੀ।ਉਹ ਤੇ ਹੈ ਜੂਲਰੀ ਅਲੱਗ ਚੱਪਲ ਅਲੱਗ ਫਿਰ ਨੇਲਸ ਵੀ ਤੇ ਫਿਰ ਕਰਾਣੇ ਹੁੰਦੇ ਈ ਐ।
ਹਾਂ। ਉਹ ਤੇ ਚਲੋ ਇੱਕ ਅੱਧੇ ਦਿਨ ਪਹਿਲੇ ਵੀ ਹੋ ਜਾਂਦਾ ਹੈ ਨੀਲ ਐਕਸਟੈਂਸ਼ਨ ਤੇ
ਹਾਂ।ਉਹ ਤੇ ਹੋ ਜਾਂਦੇ ਆ ਪਰ ਤਾਂ ਵੀ ਫਿਰ ਘਰ ਗੈਸਟ ਵਗੈਰਾ ਆਉਣਾ ਸ਼ੁਰੂ ਹੋ ਜਾਂਦੇ ਐ ਨਾ।
ਹਾਂ। ਉਹ ਤੇ ਵਨ ਵੀਕ ਪਹਿਲਾਂ ਹੀ ਕਰਾਣੇ ਪੈਣਦੇ ਨੇ
ਹਾਂ। ਤੇ ਮਹਿੰਦੀ ਫਿਰ ਉਹ ਮੈਂ ਤੇ ਸੋਚਿਆ ਸੀ ਉੱਥੇ ਜਾ ਕੇ ਮਹਿੰਦੀ ਦਾ ਫੰਕਸ਼ਨ ਹੋਏਗਾ ਤੇ ਮੈਂ ਘਰੋਂ ਦੀ ਪਹਿਲੀ ਮਹਿੰਦੀ ਲਗਵਾ ਕੇ ਚਲੀ ਜਾਵਾਂਗੀ ਉਹਰ ਨੇਲਸ ਕਰਾ ਕੇ ਕੇ ਚਲੇ ਜਾਵਾਂਗੀ‌।
ਠੀਕ ਰਹੇਗਾ।
ਕਿਉਂਕਿ ਉੱਥੇ ਵੀ ਫੇਰ ਕੀ ਕਹਿੰਦੇ ਆ। ਉਹ ਸਾਰੇ ਗੈਸਟ ਵਗੈਰਾ ਨੇ ਮਹਿੰਦੀ ਲਗਵਾਨਣੀ ਹੁੰਦੀ ਆਪਣਾ ਨੰਬਰ ਆਉਂਦਾ ਨੀ ਕਿਉਂਕਿ ਸਾਰੇ ਬਹੁਤ ਸਾਰੇ ਲੋਕ ਹੁੰਦੇ ਆ
ਹਾਂ ਲੋਕ ਤਾਂ ਬਹੁਤ ਸਾਰੇ ਹੁੰਦੇ ਆ ਸਭ ਨੂੰ ਫਿਰ ਟਾਈਮ ਵੀ ਦੇਣਾ ਪੈਂਦਾ ਹੈ ਨਾ ਇੱਕ ਹ
ਹਾਂਜੀ ਉਹ ਤੇ ਹੈ ਰੋ ਫਿਰ ਸਭ ਨੂੰ ਬੁਲਾਣਾ ਵੀ ਪੈਂਦਾ ਕਿਉਂਕਿ
ਹਾਂ ਸਭ ਨੂੰ ਬੁਲਾਉਣਾ ਪੈਂਦਾ ਉਹ ਤਾਂ ਹੈ ਹਾਂ ਉਹ ਤਾਂ ਹੈ ਹੀ ਹੈ ਫੇਰ ਤੇ ਤੁਸੀਂ ਅਹ ਤੁਸੀਂ ਦੋਨੋਂ ਸੋਚੇ ਨੇ ਕਿ ਤੁਸੀਂ ਰੈਡੀਮੇਡ ਵੀ ਦੇਖਣਾ ਹੈ ਔਰ
ਹੋਰ ਹੋ ਵੀ ਦੇਖਣਾ ਹਾਂਜੀ ਹਾਂਜੀ ਮੈਂ ਦੋਨੋ ਚੀਜ਼ਾਂ ਹੀ ਦੇਖਣੀ ਹੈ
ਹਾਂ ਠੀਕ ਹੈ ਫੇਰ ਮੈਂ ਚੱਲ ਆਵਾਂਗੀ ਤੁਸੀਂ ਮੈਨੂੰ ਦੱਸ ਦਿ ਨਾ ਤੁਸੀਂ ਕਦੋਂ ਫਰੀ ਹੋ ਗਏ ਮੈਂ
ਜੀ ਅਸੀਂ ਸੰਡੇ ਨੂੰ ਚੱਲਾਂਗੇ ਸੰਡੇ ਨੂੰ ਚੱਲਾਂਗੇ
ਹਾਂ ਹਾਂ ਸੰਡੇ ਨੂੰ ਸੰਡੇ ਨੂੰ ਚੱਲ ਲਵਾਂਗੇ ਸੰਡੇ ਨੂੰ ਫ੍ਰਰੀ ਵੀ ਹੁੰਦੀ ਹਾਂ ਅਸੀਂ ਵੀ ਸੰਡੇ ਨੂੰ ਫ੍ਰਰੀ ਹੁੰਦੇ ਆ ਹਾਂ ਮੇਰੀ ਵੀ ਅਹ ਜੋਬ ਦੀ ਛੁੱਟੀ ਹੁੰਦੀ ਹੈ ਸੰਡੇ ਨੂੰ
ਹਾਂਜੀ ਮੇਰੇ ਵੀ ਨਾ ਕੋਲਜ ਦੀ ਕੀ ਕਹਿੰਦੇ ਆ ਹੁਣ ਕੋਲਜ ਖੁੱਲਣ ਵਾਲੇ ਆ ਤੇ ਮੇਰਾ ਥੋੜ੍ਹਾ ਬਹੁਤ ਕੰਮ ਪਹਿਲੇ ਪੂਰੀ ਛੁੱਟੀਆ ਮੈਂ ਕੁਛ ਕੀਤਾ ਨੀ ਤੇ ਹੁਣ ਮੈਂ ਕੰਮ ਕਰਨ ਬੈਠੀ ਆਾਂ ਤੇ ਮੈਂ ਕਿਹਾ ਚਲੋ ਹੁਣ ਹੁਣ ਗੱਲ ਨਾ ਫੇਰ ਉਸ ਤੋਂ ਬਾਅਦ
ਵੀ ਨਾ ਔਫ ਹੁੰਦਾ ਹੈ ਫੇਰ ਚੱਲ ਲਵਾਂਗੇ ਤੁਸੀਂ ਮੈਨੂੰ ਦੱਸਦੇ ਨਾ ਜਿਸ ਦਿਨ ਆਓਗੇ ਨਾ ਹਾਂ ਮੈਂ ਚੱਲ ਆਂਗੀ
ਠੀਕ ਸੰਡੇ ਨੂੰ ਫੇਰ ਮੈਂ ਤੁਹਾਨੂੰ ਫੋਨ ਕਰਦਾਂ ਤੇ ਨਾਲ ਮੈਂ ਤੁਹਾਨੂੰ ਆਪਣੀ ਫੋਟੋ ਵਗੈਰਾ ਸਭ ਕੁਛ ਭੇਜ ਦਾਂਗੀ ਠੀਕ ਹੈ ਬਾਕੀ ਫੇਰ ਮਤਨੂੰ ਦੱਸ ਦੇਣੇ ਇਕ ਵਾਰੀ ਕਾਲ ਕਰਕੇ ਕੀ
ਠੀਕ ਐ ਠੀਕ ਐ ਸਤਿ ਸ੍ਰੀ ਅਕਾਲ।